ਹੈਲੋ,
ਹਾਂਜੀ ਸਸ ਰੀ ਕਾਲ ਜਸਵੀਰ ਜੀ।
ਸਸ ਰੀ ਕਾਲ ਜੀ।
ਹਾਂਜੀ ਹੋਰ ਸਨਾਓ, ਵਦੀਆ-ਵਦੀਆ।
ਹੋਰ ਸਨਾਓ ਕੀ ਕਰਦੇ ਪਏ, ਹਾਂਜੀ।
ਘੁੰਮਨ ਨੀ ਜਾਂਦੇ ਮੈਂ ਕਿਆ ਕਿਤੇ।
ਘੁੰਮਨ ਮੈਂ ਮੈਨੂੰ ਨਾ ਜ਼ਾਦਾ ਹੈ ਈ ਨੀ ਗਰਮੀ ਵਿੱਚ ਮੇਰਾ ਦਿਲ ਈ ਨਈ ਕਰਦਾ। ਕਿਤੇ ਜਾਣ ਤੇ, ਬਸ ਏਸ ਤਰ੍ਹਾਂ ਈ ਜਾਨ ਦੀ ਤਿਆਰੀ ਵੀ ਕੀਤੀ ਸੀ। ਫੇਰ ਰੈ ਗੀ, ਹੁਨ ਮੈਂ ਕਿਆ ਥੋੜ੍ਹਾ ਮੌਸਮ ਚੇਂਜ ਹੋ ਜੇਗਾ ਫਿਰ ਜਾਵਾਂਗੀ।
ਮੌਸਮ ਤੇ ਚੇਂਜ ਹੁਨ ਹੋਨੈ ਦਿਸੰਬਰ ਦੀਆਂ ਛੁੱ ਛੁਟੀਆਂ ਚ ਓਦੋਂ ਵੈਸੇ ਹੋਰ ਰਸ਼ ਹੋ ਜਾਂਦਾ ਐ ਨਾ। ਸਾਰੇ ਸਾਰੀ ਸਾਈਡ।
ਗਰਮੀ ਚ ਨਾ ਬਸ ਇੱਕ ਤਾ ਘਬਰਾਟ ਪੈਂਦੀ ਏ ਉਪਰੋਂ ਸਮਾਨ ਵੀ ਹੁੰਦੈ ਕੋਲ।
ਜੀ-ਜੀ।
ਜਿਸ ਕਾਰਨ ਚੱਲਨ ਚ ਵੀ ਦਿੱਕਤ ਕਿਤੇ ਜਾਨਾ ਏ ਬਸ ਗਰਮੀ ਬੋਤ ਲੱਗਦੀ ਐ ਮੈਨੂੰ। ਹੋਰ ਸੋਚੇਆ ਹੀ
ਜਦ ਇੱਦਰ ਘੁੰਮੇ ਹੋ ਵੈਸ਼ਨੋ ਦੇਵੀ ਵਗੈਰਾ ਜਾਂ ਜਿੱਦਰ ਰਾਜਸਥਾਨ ਸਟੇਟ ਵਗੈਰਾ
ਨਈ-ਨਈ ਉਸ ਟਾਈਟ ਉਸ ਉਸ ਪਾਸੇ ਨੀ ਮੈਂ ਗਈ ਹਾਂ ਵੈਸ਼ਨੋ ਮਾਤਾ ਤੇ ਕਾਫੀ ਦੇਰ ਵਾਰੀ ਗਈ ਆਂ ਮੈਂ ਉਸ ਸਾਈਡ
ਅੱਛਾ-ਅੱਛਾ।
ਹਾਂ, ਬਸ ਹੁਨ ਕੋਈ ਉਮਰ ਦੇ ਹਿਸਾਬ ਨਾਲ ਹੁਨ ਮੇਰੇ ਕੋਲੋਂ
ਮਤਲਬ ਮੇਰਾ ਵੱਡਾ ਬੇਟਾ ਹੀ ਉਸ ਟੈਮ ਕੋਈ ਟੈਂਥ ਕਲਾਸ ਸੀ, ਜਦੋਂ ਮੈਂ ਲਾਸਟ ਟਾਈਮ ਗਈ ਸੀ।
ਅੱਛਾ ਜੀ
ਹਾਂ, ਬਸ ਹੁਨ ਓਦੇ ਬਾਦ ਫਿਰ ਜਾਨਾ ਮੁਸ਼ਕਿਲ ਹੋ ਗੇਆ ਏਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਹੀ ਵਿੱਚ ਵੱਡੀ ਕਲਾਸਾਂ ਦਾ
ਜੀ ਜੀ।
ਹਾਂ, ਜਿਸ ਕਾਰਨ ਨਈ ਜਾ ਪਾਈ, ਹੁਣ ਸੁੱਖ ਨਾਲ ਵਿਆਹ ਵੀ ਹੋ ਗਿਆ, ਬੱਚੇ ਵੀ ਹੋ ਗਏ, ਹਜੇ ਵੀ
ਹਾਂ ਹਜੇ ਵੀ ਦੇਖ
ਹਾਂ, ਬਸ ਇਸ ਤਰ੍ਹਾਂ ਈ
ਸਾਰੀ ਜਿੰਮੇਦਾਰੀਆਂ ਵੀ ਨਿਬੇੜ ਲੋ ਫਿਰ ਵੀ ਟਾਈਮ ਨੀ ਲੱਗਦੇ ਅਪਣੇ
ਹਾਂਜੀ
ਮੈਂ ਕਿਆ, ਸਾਰੀ ਜਿੰਮੇਦਾਰੀ ਵੀ ਨੀਮੇੜ ਲੋ ਨਾ ਫੇਰ ਵੀ ਟਾਈਮ ਨੀ ਲੱਗਦੇ ਅਪਣੇ
ਅੱਛਾ
ਹਾਂਜੀ।
ਹਾਂਜੀ ਹੋਰ।
ਹਾਂਜੀ, ਹਾਂਜੀ ਠੀਕ ਏ। ਇੱਧਰ ਤੇ ਤੁਸੀਂ ਜਾਂਦੇ ਰਹਿੰਦੇ ਹੋਣੇ, ਮਾਤਾ ਚਿੰਤਪੂਰਨੀ ਜੀ ਦੇ।
ਨਈਂ ਨਈਂ, ਜ਼ਿਆਦਾ ਨਈਂ, ਥੋੜ੍ਹਾ ਬੋਤਾ ਈ।
ਅੱਛਾ ਅੱਛਾ, ਗੁਰਦੁਆਰਾ ਸਾਹਿਬ ਵਗੈਰਾ ਯਾਨੀ ਕਿ ਜ਼ਿਆਦਾ ਪ੍ਰੈਫਰ ਕਰਦੇ ਔ।
ਹਾਂ।
ਅੱਛਾ, ਇੱਧਰ ਫਿਰ ਅੰਮ੍ਰਿਤਸਰ ਵਗੈਰਾ ਜਾਂਦੇ ਰੇਣੇ ਹੁਣੇ ਨਾ
ਅੰਮ੍ਰਿਤਸਰ ਤੇ ਮੈਂ ਆਂਦੀ ਰਹਿਨੀ ਆਂ, ਬਸ ਉੱਧਰ ਮੇਰੀ ਦੋ ਨਨਾਨਾਂ ਵੀ ਵਿਆਈ ਦੀਆਂ।
ਹਾਂਜੀ।
ਤੇ ਆਈ ਜਾਈਦਾ ਵੇ, ਹੁਣ ਵੀ ਉਹ ਫੋਨ ਕਰਦੇ ਪੇ ਸੀਂ ਇਸ ਵਾਰ ਆ ਜੋ ਛੁੱਟੀਆਂ ਚ ਫੇਰ ਉਹ ਬੱਚੇ ਵੀ ਘਰ ਗਏ ਦੇ ਸੀ ਆਪੋ ਆਪਣੇ ਵਹੁਟੀ ਵੀ ਆਪਣੇ ਬਚੇ ਨਾਨਕੇ ਗੇ ਦੀ ਸੀ ਪੇਕੇ ਤੇ ਮੈਂ ਕਿਆ, ਚਲੋ ਉਹ ਆ ਜਾਣਗੇ ਫਿਰ ਆਵਾਂ ਆਣੇ ਆਂ ਅਸੀਂ।
ਹਂ, ਹਂ। ਅਸੀਂ ਵੀ ਲਾਸਟ, ਲਾਸਟ ਟੂ ਲਾਸਟ ਈਅਰ ਗਏ ਸੀ ਤੇ ਇੰਨਾ ਜ਼ਿਆਦਾ ਮਤਲਬ ਰਸ਼ ਸੀ ਅਰਲੀ ਮੋਰਨਿੰਗ ਨੀ ਲਿਆਸੀ ਛੇ ਵਜੇ ਪੂਰੇ ਗੁਰਦੁਆਰਾ ਸਾਹਿਬ ਸੀਗੇ ਅਸੀਂ ਔਰ ਜਦੋਂ ਲਾਈਨ ਦੇਖੀਏ ਤੇ ਬੋਤ ਜ਼ਿਆਦਾ ਲਾਈਨ ਸੀਗੀ।
ਅੱਛਾ।
ਬੱਚਿਆਂ ਨਾਲ ਫਿਰ ਅ ਨਾ ਲਾਈਨ ਚ ਲੱਗਣਾ ਬੜਾ ਮੁਸ਼ਕਿਲ ਲੱਗਾ ਸਾਨੂੰ।
ਹਾਂ ਲਾਈਨ ਚ ਫਿਰ।
ਹਾਂਜੀ ਤੇ ਫਿਰ ਮਤਲਬ ਆ ਪਰ ਹਲਕਾ ਫਿਰ ਬਾਅਦ ਵਿੱਚ ਪੰਜ ਕੁ ਮਿੰਟ ਮਗਰੋਂ ਉਹ ਬਾਹਰ ਈ ਨਿਕਲ ਆਈ ਮਤਲਬ ਹਜੇ ਅੰਦਰ ਗੇਟ ਦੇ ਅੰਦਰ ਨ੍ਹੀਂ ਸੀ ਤੇ ਐਂਟਰੈਂਸ ਕੀਤੀ ਜਿਹੜਾ ਅ ਡੋਰ ਏ ਨਾ ਉਹਨਾਂ ਦਾ ਬੇਨ
ਹਾਂ, ਮੇਨ ਦਰਵਾਜ਼ੇ
ਹਾਂਜੀ, ਹਾਂਜੀ ਤੇ ਉੱਥੋਂ ਫਿਰ ਮਤਲਬ ਓ ਬਾਰ ਨੂੰ ਨਿਕਲ ਆਈ ਫਿਰ ਸਾਹਮਣੇ ਜਿਹੜੇ ਹੈਗੇ ਆ ਸਟ ਸੱਚਖੰਡ ਸਾਹਿਬ ਜੀ ਦਾ, ਉੱਥੇ ਉੱਥੇ ਫਿਰ ਮੱਥਾ ਟੇਕ ਲਿਆ ਅਸੀਂ।
ਅੱਛਾ ਅੱਛਾ। ਹਾਂ, ਨਈਂ ਪਿਛਲੀ, ਪਿਛਲੀ ਗਰਮੀਆਂ ਚ ਗਏ ਸੀ ਕਿਉਂਕਿ ਸਾਡੇ ਇੱਥੇ ਮਾਰਕੀਟ ਚ ਨਾ ਛੁੱਟੀਆਂ ਪੈਂਦੀਆਂ ਨਾ ਹਰ ਯੂਨੀਅਨ ਦੇ ਬੰਦਿਆਂ ਨੂੰ ਚਾਰ-ਚਾਰ ਛੁੱਟੀਆਂ ਗਰਮੀ ਦੀਆਂ।
ਹਂ, ਹਂ, ਹਂ।
ਤੇ ਗੇ ਸੀ ਅਸੀਂ ਪਰ ਮੇਰੇ ਬੇਟੇ ਨੇ ਤੇ ਮੇਰੇ ਹਸਬੈਂਡ ਨੇ ਲਾਈਨ ਚ ਨਈਂ ਲੱਗੇ ਉਹਨਾਂ ਨੂੰ ਬੜੀ ਘਬਰਾਹਟ ਲੱਗੀ ਐ।
ਹਾਂਜੀ।
ਅਤੇ ਮੈਂ ਤੇ ਮੇਰੀ ਬੇਟੀ ਅਸੀਂ ਖੜ੍ਹੇ ਰਹੇ ਮੈਂ ਕਿਹਾ ਅਸੀਂ ਤਾਂ ਜਾਵਾਂਗੇ ਮੱਥਾ ਟੇਕਣ ਏਨੀ ਦੁਰੋਂ ਆਯੇ ਆ। ਤੇ ਹੁਣ ਅਸੀਂ ਵਾਪਿਸ ਨੀ ਆਣਾ ਫੇਰ ਥੋੜ੍ਹੀ ਦੇਰ ਕਾਫੀ ਟਾਈਮ ਲੱਗ ਗਿਆ ਸੀ ਅਸੀਂ ਬਾਹਰ ਨਿਕਲੇ ਸੁੱਚੇ ਮੂੰਹ ਖੜ੍ਹੇ ਹੀ ਤੇ ਫਿਰ ਥੋੜ੍ਹਾ ਏਨਾਂ ਨੇ ਕੇਹਾ ਚਾਹ-ਪਾਣੀ ਥੋੜ੍ਹਾ ਪੀ ਲੋ ਘਬਰਾਟ ਹੋ ਜਾਣੀ ਅੰਦਰ ਜਾਂਦੇ ਫੇਰ ਅਸੀਂ ਓ ਥੋੜ੍ਹੀ ਇੱਕ ਚਾਹ ਪੀਤੀ ਨਾਲ ਕੋਈ ਬਿਸ ਕੁਟ ਸੈਂਡਵ ਸੈਂਡਵਿਚ ਖਾਦੇ ਆ। ਫੇਰ ਅਸੀਂ ਦੋਬਰਾਾ ਲਾਈਨ ਚ ਲੱਗੇ।
ਹੈ ਹਿੰਮਤ ਕਰ ਲੋ ਤੇ ਠੀਕ ਐ।
ਹਾਂ ਫਿਰ ਸਮਝੋ ਉਸ ਟਾਈਮ ਫਿਰ ਲਾਈਨ ਚ ਲੱਗੇ ਅਸੀਂ ਕੋਈ ਸ ਪੈਲੇ ਲੱਗੇ ਸੀ ਸਾਢੇ ਪੰਜ ਲੱਗੇ ਸਾਢੇ ਛੇ ਬਾਹਰ ਨਿਕਲੇ ਫੇਰ ਅਸੀਂ ਸਾਢੇ ਸੱਤ ਲੱਗੇ ਤੇ ਕੋਈ ਸਾਢੇ ਬਾਰਾਂ ਵਜੇ ਮੱਥਾ ਟੇਕ ਕੇ ਫ੍ਰੀ ਹੋਏ ਸੀ।
ਜੀ-ਜੀ।
ਬੜਾ ਰਸ਼ ਸੀ ਉਸ ਟਾਈਮ ਬੜੀ ਸੰਗਤ
ਬੋਹਤ ਸੰਗਤ ਹਾਂ ਦੇਖੋ ਨਾ ਜਿੱਥੇ ਮਰਜ਼ੀ ਚਲੇ ਜਾਓ ਹਰ ਸਾਈਡ ਸੰਗਤ ਬੋਹਤ ਜ਼ਿਆਦਾ ਹੁੰਦੀ ਐ।
ਬੜੀ ਹਾਂ ਬੋਤ ਜ਼ਿਆਦਾ।
ਦੁਨੀਆ ਚਾਹੇ ਤੁਸੀਂ ਹੋਸਪਿਟਲ ਦੇ ਚਲੇ ਜੋ ਤਾਂ ਓਥੇ ਦੁਨੀਆ ਦਿਖੇਗੀ। ਜੀ ਕਿਸੇ ਤੀਰਥ ਸਥਾਨ ਤੇ ਚੱਲ ਜੋ ਗੁਰਦੁਆਰਾ ਸੈਬ ਚੱਲ ਜੋ ਮੰਦਿਰਾਂ ਤੇ ਚੱਲ ਜੋ ਫਿਰ ਦੇਖ ਲੋ ਓਥੇ ਵੀ‌ ਬੋਤ ਹੁੰਦੀ ਦੂਨੀਆਂ।
ਹਾਂ ਤੇ ਸੰਗਤ ਤਾਂ ਹੈ ਈ ਏ ਜਿਸਲੇ ਜਾਓ ਉਸ ਲੇ ਈ ਏ। ਪਰ ਹਾਂਜੀ
ਮੇਲੇਆਂ ਚ ਹਾਂਜੀ ਮੇਲਆਂ ਚ ਚੱਲ ਜੋ ਤਾਂ ਓਥੇ ਇੰਨੀ ਸੰਗਤ ਦਿਖ ਦੀ ਏ।
ਹਾਂ। ਅੰਮ੍ਰਿਤ ਵੇਲੇ ਦੇ ਦਰਸ਼ਨ ਵੀ ਕੀਤੇ ਨੇ ਅਸੀ ਐ ਹੁਣ ਕੋਈ ਗੇ ਆ ਅਸੀ ਕੋਈ ਮਾਰਚ ਐਪ੍ਰੈਲ ਮੀਨੇ ਗਏ ਸੀਂ।
ਅੱਛਾ ਜੀ।
ਸਾਡੀ ਛੋਟੀ ਮਤਲਬ ਮੇਰੀ ਛੋਟੀ ਪੋਤਰੀ ਹੋਈ ਨਾ ਤੇ ਹੋ ਗਈ ਸੀ ਡੇਢ ਮੀਨੇ ਦੀ ਅਸੀਂ ਫੇਰ ਮੱਥਾ ਟੇਕਣ ਗਏ ਸੀ। ਫਰਵਰੀ ਚ ਫਰਵਰੀ ਚ ਹੋਈ ਸੀ ਤੇ ਅਸੀਂ ਗਏ ਹਾਂ ਅਪ੍ਰੈਲ ਮੀਨੇ ਉਸ ਟਾਈਮ ਵੀ ਰਾਸ਼ ਬੋਤ ਸੀ ਫਿਰ ਅਸੀਂ ਸਵੇਰੇ ਮੈਂ ਕੇਹਾ ਇਸ ਵਾਰ ਤੇ ਮੈਂ ਦਰਸ਼ਨ ਕਰਕੇ ਜਾਣੇ ਆ ਮੈ ਉਸ ਰਾਤ ਸੁੱਤੀ ਨੀ ਪੂਰੀ ਰਾਤ ਨੀ ਸੁੱਤੀ।
ਠੀਕ ਐ।
ਮੈਂ ਢਾਈ ਵਜੇ ਉੱਠ ਕੇ ਨਸ਼ਨਾਨ ਕੀਤਾ ਮੇਰੀ ਬੇਟੀ ਨੇ ਮੇਰੇ ਬੇ ਤਾਂ ਸਭ ਉੱਠੇ। ਪਰ ਓ ਬੱਚਿਆਂ ਦੇ ਕਾਰਨ ਅੱਗੇ ਨਈ ਹੋ ਪਾਏ ਪਰ ਅਸੀਂ ਆਰਾਮ ਨਾਲ ਸਵੇਰੇ ਦਰਸ਼ਨ ਕਰ ਕੀਤੇ ਸਾਰੇ ਕਿਤੇ ਸਾਢੇ ਛੇ ਵਜੇ ਅਸੀਂ ਵੇਲੇ ਹੋਗੇ ਸੀ ਮੱਥਾ ਟੇਕ ਕੇ।
ਜੀ-ਜੀ।
ਬਸ ਉਹ ਉਹਦੇ ਬਾਅਦ ਹੁਣ ਇਸ ਵਾਰ ਨਹੀਂ ਗਏ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜਦੋਂ ਬਾਬਾ ਹੀ ਸੱਦਣਗੇ ਚੱਲ ਜਾਂਗੇ
ਹ ਨਹੀਂ ਵੈਸੇ ਵੀ ਏਦਾਂ ਹੁੰਦਾ ਆ ਜਦੋਂ ਆਪਾਂ ਕਿਤੇ ਜਾਣਾ ਹੋਵੇ ਨਾ ਲੇਡੀਜ਼ ਨੂੰ ਤਾਂ ਖ਼ਾਸ ਕਰਕੇ ਕਿਤੇ ਰਾਤ ਨੂੰ ਤਾਂ ਵੈਸੇ ਅ ਨੀਂਦ ਨਹੀਂ ਆਂਦੀ ਹੈਗੀ ਵੀ ਸਵੇਰੇ ਥੋੜ੍ਹਾ ਬਹੁਤਾ ਮਤਲਬ ਨਾਸ਼ ਤਾਂ ਵੀ ਨਾ ਬਣਾ ਕੇ ਲੈ ਕੇ ਜਾਣਾ ਆ ਇੰਨੇ ਵਜੇ ਉੱਠ ਉੱਠਾਂਗੇ ਤੇ ਫੇਰ ਸਰੂਗਾ ਇੰਨੇ ਵਜੇ ਉੱਠਾਂਗੇ ਫੇਰ ਕੰਮ ਲਭਣਾ
ਹਾਂਜੀ
ਮੈਂ ਕਿਹਾ ਇਸ ਕਾਰਨ ਨੀਂਦ ਵੀ ਨਹੀਂ ਨਾ ਆਈ ਮੈਨੂੰ ਮੈਂ ਕਿਹਾ ਮੈਂ ਜਾਣਾ ਹੀ ਜਾਣਾ ਇਸ ਵਾਰ ਜੋ ਮਰਜ਼ੀ ਹੋ ਜੇ ਹਾਂ ਹ
ਪਰ ਜਾਗ ਵੀ ਬੜੀ ਛੇਤੀ ਆ ਜਾਂਦੀ ਜੇ ਸੋ ਵੀ ਜਾਓ ਨਾ ਜਾਗ ਆਪਣੇ ਪ੍ਰੋਪਰ ਟਾਈਮ ਤੇ ਆ ਜਾਂਦੀ ਹੈ।
ਬਾਈ ਨੂੰ ਪਤ ਤਾਂ ਇਹਨਾਂ ਨੇ ਕਿਹਾ ਹੈ ਤੇ ਚਲੋ ਮੈਂ ਉਠਾ ਦਿੰਦਾ ਅਗਰ ਜਾਣਾ ਹੋਏਗਾ ਤਾਂ ਚੱਲ ਜਾਣਗੇ ਨਹੀਂ ਤਾਂ ਸੋ ਜਾਣਗੇ
ਹਮ
ਹੋਰ ਸੁਣਾਓ
ਚਲੋ ਵਧੀਆ ਬਸ ਹਾਲ 'ਚ ਇੱਕ ਵਾਰੀ ਦੋ ਬੰਦੇ ਨੂੰ ਨਾ ਨਿਕਲਣਾ ਚਾਹੀਦਾ ਆ ਕੰਮ ਤੇ ਇਦਾ ਇ ਚੱਲਦੇ ਰਹਿੰਦੇ ਏ
ਹਾਂਜੀ
ਥੋੜ੍ਹਾ ਮਾਈੰਡ ਫਰੈਸ਼ ਹੋ ਜਾਂਦਾ ਚਲੋ ਆਪਣਾ ਹੈਨਾ ਘੁੰਮ ਫਿਰ ਕੇ ਆਓ ਕੇ ਮਾਇੰਡ ਫਰੈਸ਼ ਹੋ ਜਾਂਦਾ ਆਪਣਾ ਘੁੰਮ ਫਿਰ ਕੇ ਆਓ ਤੇ
ਹਾਂ ਹਾਂ ਹਾਂ
ਹਾਂਜੀ
ਹੋਰ ਕੀ ਕਰ ਰਹੇ ਸੀ ਖਾਣਾ ਬਣਾ ਰਹੇ ਸੀ।
ਬਸ ਹੁਣ ਕਿਚਨ 'ਚ ਲੱਗੇ ਹੋਏ ਆ ਨਾਲ ਨਾਲ ਸਬਜ਼ੀ ਕੱਟ ਕੱਟਣ ਲੱਗੇ ਆ ਨਾਲ ਨਾਲ ਗੱਲਾਂ ਕਰ ਰਹੇ ਸੀ।
ਹਾਂ ਬਸ ਇਸ ਤਰ੍ਹਾਂ ਹੀ ਹੁੰਦਾ
ਹਾਂਜੀ ਜੇ ਕੋਈ ਸਪੈਸ਼ਲ ਟਾਈਮ ਕੱਢੋ ਤਾਂ ਨਹੀਂ
ਹਾਂ ਸਪੈਸ਼ਲ ਟਾਈਮ ਕਿਸੇ ਕੋਲ ਵੀ ਨਹੀਂ ਬਸ ਇਸ ਤਰ੍ਹਾਂ ਹੀ ਹੁੰਦਾ
ਹਾਂਜੀ ਹਾਂਜੀ
ਹੋਰ ਸੁਣਾਓ
ਹੋਰ ਸੁਣਾਓ ਕੀ ਕਰ ਰਹੇ ਬਾਕੀ ਬੱਚੇ
ਬਸ ਹੁਣ ਦੇਖ ਰਹੇ ਅਸੀਂ ਬੇਟੀ ਨੂੰ ਬੋਲਿਆ ਮੈਂ ਕਿਹਾ ਤੂੰ ਚਾਹ ਬਣਾ ਲੈ ਉਹ ਵੀ ਫ੍ਰੀ ਹੋਈ ਸੀ। ਸੀ ਹੁਣੇ ਹਜੇ ਕੋਈ ਉਹ ਕਰਦੀ ਨਾ ਨੇਲ ਆਰਟਸ ਦਾ ਕੰਮ ਤਾਂ ਕੋਈ ਆ ਗਿਆ ਸੀ ਉਹਦੇ ਵਾਸਤੇ
ਅੱਛਾ ਜੀ ਠੀਕ
ਹਾਂ ਉਹ ਬਸ ਹਣੇ ਫਰੀ ਹੋਈ ਹੈ ਜਸਟ ਹਣੇ ਸ਼ਾਮ ਦੀ ਮਤਲਬ ਦੁਪਹਿਰ ਦੀ ਰੋਟੀ ਵੀ ਉਹਨੇ ਹੁਣੀ ਖਾਧੀ ਕੋਈ ਸਾਢੇ ਚਾਰ ਵਜੇ ਦੇ ਨਾਲ
ਤਾਂ ਹੁਣ ਟੀ ਵੀ ਲਗਾ ਕੇ ਬੈਠੀ ਰਹੀ ਉਹ ਸੀਰੀਅਲ ਦੇਖ ਰਹੀ ਆਪਣਾ
ਦਿਲ ਜਿਹਾ ਹੀ ਨਹੀਂ ਕਰਦਾ ਹੈਗਾ
ਹਾਂਜੀ ਹਾਂ
ਗਰਮੀ ਚ ਤਾਂ ਬਸ ਹੁੰਦਾ ਵੀ ਦਾਲ ਕੋਈ ਸਬਜ਼ੀ ਬਣਾ ਲਓ ਤਰੀ ਵਾਲੀ ਤ ਨਾਲ ਰਾਈਸ ਬਣਾ ਲਓ ਬਸ ਠੀਕ ਆ
ਹਾਂ ਬਸ ਇਹੋ ਹੀ ਹੈ ਰਾਤੀ ਦੇ ਅਸੀਂ ਜ਼ਿਆਦਾ ਚਾਵਲ ਨਹੀਂ ਖਾਂਦੇ ਬਸ ਫੁਲਕੇ ਹੀ ਖਾਈਦੇ ਆ ਰਾਤੀ ਵੇਲੇ ਅਸੀਂ ਰਾਈਸ ਨਹੀਂ ਖਾਂਦੇ
ਹਾਂਜੀ ਹਾਂਜੀ
ਬਸ ਫੁਲਕਾ ਹੀ ਬਣਾਣਾ ਉਸ ਟਾਈਮ ਜਲੇ ਖਾਣ ਬੈਠਣਗੇ ਫਟੋਫਟ ਬਣਾ ਕੇ। ਖਵਾ ਕੇ ਪਹੇ ਹਾਂ।
ਨਾਲੋਂ ਨਾਲ ਹੀ ਖਾ ਲੈਂਦੇ ਹੁਣ ਹਨਾ।
ਹਾਂਜੀ ਉਹ ਫਿਰ ਬੈਠਦੇ ਉਸੇ ਟਾਈਮ ਦੇ ਨਾ ਆਉਂਦੇ ਵੀ, ਥੋੜ੍ਹਾ ਲੇਟ ਹੀ ਨਹੀਂ ਨੌਂ ਸਾਢੇ ਨੌ ਵੱਜ ਜਾਂਦੇ ਆ ਅਤੇ ਅਸੀਂ ਵੇਟ ਹੀ ਕਰਦੇ ਹੁੰਦੇ ਹਾਂ ਆਪਾਂ ਜਿਸ ਲਿਆਉਣ ਤੇ ਫਟੋਫਟ ਕਰੀ ਇਹ ਤਿਆਰੀ ਫਿਰ ਉਹ ਬੈਠਦੇ ਨੇ ਨਹਾਂ ਧੋ ਕੇ ਅਤੇ ਫਿਰ ਬਸ ਗਰਮ ਗਰਮ ਬਣਾ ਕੇ ਲਿਆਓ ਅਤੇ ਖਾ ਪੀ, ਅਤੇ ਉਸੇ ਟਾਈਮ ਵਿਹਲੇ ਅੱਧਾ ਘੰਟਾ ਵੀ ਨਹੀਂ ਲੱਗਦਾ ਟਾਈਮ ਪਾਸ ਹੋ ਜਾਂਦਾ ਉਹਨਾਂ ਨੇ,
ਸਬਜ਼ੀ ਤੇ ਬਸ ਸੋਚਣ ਨੂੰ ਟਾਈਮ ਲੱਗਦਾ ਬਣਾਉਣ ਨੂੰ ਨੀ ਲੱਗਦਾ
ਹਾਂ
ਹਾਂਜੀ ਜੀ
ਹੋਰ?
ਹੋਰ ਜੀ ਵਧੀਆ ਠੀਕ ਹੈ ਜੀ,
ਹਾਂਜੀ,
ਗਰਮੀ ਵੀ ਬਹੁਤ ਹੋ ਗਈ ਵੀ ਇਸ ਵਾਰ ਹਜੇ ਤੇ ਜਾਣ ਦਾ ਨਾਂ ਹੀ ਨਹੀਂ ਲੈਂਦੀ ਵੀ ਹਜੇ ਤਾਂ ਰਹੇਗੀ ਗਰਮੀ
ਕਿਦਾਂ?
ਮੈਂ ਕਿਹਾ ਗਰਮੀ ਤੇ ਹਜੇਰ ਰਹੇਗੀ ਜਣ ਦਾ ਨਾਂ ਨੀ ਲਏਗੀ ਅਜੇ ਤੇ
ਜੁਲਾਈ ਅਗਸਤ ਮਹੀਨਾ ਬਹੁਤ ਗੰਦਾ ਆ ਬਹੁਤ ਜ਼ਿਆਦਾ ਹਜੇ ਜਿਹੜੇ ਲੂਹਾਂ ਵਾਲਾ ਮੌਸਮ ਸੰਬੰਧ ਹੈ ਨਾ
ਹਾਂ,
ਹੂੰ, ਤੇ ਉਹ ਥੋੜ੍ਹਾ ਜਿਹਾ ਫਿਰ ਵੀ ਚੱਲ ਹੋ ਜਾਂਦਾ ਵੀ ਚਲੋ ਧੁੱਪਿਆ ਕੋਈ ਨਹੀਂ ਬਟ ਠੀਕ ਆਹ ਜਿਹੜੇ ਹੁੰਮਸ ਵਾਲੇ ਦਿਨ ਹੁੰਦੇ ਨਾ ਇਹ ਤਾਂ ਬਹੁਤ ਗੰਦੇ ਲੱਗਦੇ ਆ।
ਬਹੁਤ ਜ਼ਿਆਦਾ ਬੜੀ ਘਬਰਾਹਟ ਲੱਗਦੀ ਇਸਰ੍ਹਾਂਦਾ ਸਾਹ ਜਿਸ ਤਰ੍ਹਾ ਕੋ ਹੀ ਜਾਏਗਾ ਜਿੰਦੇ ਨੂੰ ਏਸੀ ਨਾ ਲੱਗੇ ਹਾਂ ਡੱਕਿਆ ਜਾਂਦਾ ਸਾਹ ਵੀ ਹੋਰ ਸੁਣਾਓ?
ਹਾਂਜੀ ਠੀਕ ਹੈ ਜੀ।
ਹਾਂਜੀ ਚਲੋ, ਕੋਈ ਨਾ ਫਿਰ ਮੈਂ ਕਰਦੀ ਹਾਂ ਬਾਅਦ ਚ ਓਕੇ ਓਕੇ ਥੈਂਕ ਯੂ